ਹੈਲੋ
ਹਾਂਜੀ ਨਮਸਤੇ ਜੀ
ਹੈਲੋ
ਹੈਲੋ ਹੈਲੋ ਹੈਲੋ
ਹੈਲੋ।
ਨਮਸਤੇ ਜੀ।
ਹੈਲੋ।
ਹੈਲੋ ਹੈਲੋ। ਹੈਲੋ। ਹੈਲੋ।
ਹੈਲੋ।
ਹੈਲੋ।
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਠਾਕ ਜੀ।
ਹਾਂਜੀ ਠੀਕ ਠਾਕ ਤੁਸੀਂ ਦੱਸੋ ਵਧੀਆ ਜੀ।
ਹਾਂਜੀ ਹਾਂ ਵਧੀਆ ਜੀ।
ਹਾਂਜੀ ਵਧੀਆ।
ਹਾਂ, ਤੁਸੀਂ ਵਦੀਆ ਜੀ ਘਰੇ ਸਾਰੇ ਠੀਕ
ਹਾਂਜੀ, ਘਰੇ ਵਦੀਆ ਤੁਸੀ ਦੱਸੋ ਜੀ।
ਹਾਂ, ਆਪਣੇ ਵੀ ਘਰੇ ਸਾਰੇ ਠੀਕ ਨੇ ਜੀ ਵਦੀਆ।
ਹਾਂਜੀ। ਅੱਜ ਆਪਾਂ, ਅੱਜ ਆ ਆਪਾਂ ਸੂਟਾਂ ਦੇ ਰੰਗਾਂ ਤੇ ਟੋਪਿਕ ਤੇ ਗੱਲ ਕਰਾਂਗੇ ਜੀ।
ਅੱਛਾ ਜੀ, ਅੱਛਾ ਜੀ।
ਜਿਵੇਂ ਕਿ ਅੱਜ-ਕੱਲ ਬੋਤੀ ਜਾਦਾ ਲਾਈਟ ਕੱਲਰ ਦੀ ਸੂਟ ਪਾਉਂਦੀਆਂ ਨੇ ਬੀਬੀਆਂ ਜੀ।
ਹਾਂਜੀ ਹਾਂਜੀ।
ਹਾਂਜੀ, ਜਿਵੇਂ ਬੋਹਤ ਈ ਹਲਕੇ ਕਲਰ ਚੱਲ ਰਏ ਨੇ। ਅ ਜਿਵੇਂ ਅ ਬੇ ਬੇਯਾਂ ਹਾਂ ਸ਼ਾਦੀਆਂ ਦੇ ਵਿੱਚ, ਡਾਰਕ ਕਲਰ ਪਾਊਂਦੀਆਂ ਨੇ ਲੇੜੀਜ਼।
ਹਾਂਜੀ।
ਗਰਮੀ ਦੇ ਵਿੱਚ ਬੋਤ ਜੇਆਦਾ ਲਾਈਟ ਕੱਲਰ ਚੱਲ ਰਏ ਨੇ। ਤੁਹਾਨੂੰ ਕਿਹੜੇ ਕਿਹੜੇ ਕਲਰ ਪਸੰਦ ਨੇ ਜੀ।
ਸਾਨੂੰ ਤਾਂ ਬਸ ਬਚਾਲੜਾ ਜਾ ਮੇਲ ਹੁੰਦੈ। ਜਿਮੇ, ਜਿਮੇ ਆਪਣਾ ਨਾ ਵਾਲਾ ਫਿੱਕਾ ਹੋਵੇ ਨਾ ਵਾਲਾ ਗੂ
ਅੱਛਾ ਜੀ।
ਹਾਂਜੀ, ਅਸੀਂ ਤਾਂ ਗਾਰਮੀਆਂ ਦੇ ਵਿੱਚ ਵੀ ਏਦਾਂ ਦੀ ਪਾਂਓਨੇ ਆਂ, ਤੇ ਸ ਸ ਸਾਰਦੀਆਂ ਦੇ ਵਿੱਚ ਵੀ ਏਦਾਂ ਦੀ ਪਾਉਨੇ ਆ
ਅੱਛਾ ਜੀ।
ਜੇ ਅਸੀਂ ਕਦੇ ਗੂੜਾ ਕੱਲਰ ਨਈ ਪਾਏਆ ਜੀ, ਸਾਨੂੰ ਪਸੰਦ ਨੀ ਹੂੰਦਾ ਕੱਲਰ।
ਓਕੇ ਜੀ, ਓਕੇ ਜੀ।
ਹਾਂਜੀ।
ਅਂ, ਜਿਵੇਂ ਅੱਜ-ਕੱਲ੍ ਜ਼ਿਆਦਾ ਈ, ਅ ਮੋਟੇ ਮੋਟੇ ਫਲਾਰਸ ਦੇ ਫੁਲ ਸੂਟ ਚੱਲ ਰੇ ਨੇ। ਅ ਵਿੱਚ ਬੋਤ ਹੀ ਜ਼ਿਆਦਾ ਬਰੀਕ ਬੂਟੀ ਦੇ, ਸੂਟ ਪਾ ਰੀਆਂ ਨੇ ਫਿੱਕੇ, ਫਿੱਕੇ ਕਿ ਰੰਗਾਂ ਦੇ, ਤੁਸੀਂ ਕਿਵੇਂ ਦਾ ਪਾਊਨੇ ਓ ਜੀ?
ਅਸੀਂ, ਬਰੀਕ ਬੂਟੀ ਦਾ ਵੀ ਪਾ ਲੈਨੇ ਆਂ ਜੀ ਵੀ ਜੇੜਾ ਫੁੱਲ ਮਾੜਾ ਜੇਆ ਆਪਾ ਯਾ ਥੋੜਾ ਜੇਆ ਠੀਕ ਜਾ ਹੋਵੇ, ਓ ਵੀ ਪਾ ਲੈਨੇ ਆ।
ਅੱਛਾ ਜੀ। ਹਾਂਜੀ, ਤੁਹਾਡੀ ਚੋਇਸ ਬੋਅ ਵਦੀਆ ਜੀ, ਮੈਨੂੰ ਬਦੀਆ ਲੱਗੇਆ ਕਿ ਤੁਸੀਂ ਠੀਕ ਸੋਬਰ ਕੇਓਜੇ ਕੱਲਰ ਲਾਈਕ ਕਰ ਦੇਓ?
ਹਾਂਜੀ ਹਾਂ।
ਅ ਤੇ ਤੁਹਾਡਾ ਫੇਵਰੇਟ ਕੱਲਰ ਕੇੜਾ ਜੀ?
ਫੇਵਰੇਟ ਤਾਂ ਜੀ ਸਾਡਾ ਇੱਕ ਤਾਂ ਫਰੋਜੀ ਅ ਹੁੰਦਾ ਜੇੜਾ ਫਿਕਾ, ਫਿਕਾ
ਹਾਂਜੀ।
ਇੱਕ ਆਪਣਾ ਹੁੰਦਾ ਹੈਗਾ ਆ ਕੇੜਾ ਕੱਲਰ ਕਰਾ ਹਰਜੀਂਦਰ? ਤੇ ਇੱਕ ਪੀਲਾ਼ ਜੇਆ ਨੀ ਹੁੰਦਾ ਜੀ ਫਿੱਕਾ, ਫਿੱਕਾ।
ਹਾਂਜੀ।
ਇੱ ਓ ਵਾਲਾ਼ ਜੀ।
ਅੱਛਾ ਜੀ।
ਹਾਂਜੀ, ਬਸ ਹੋਰ ਸਾਰੇ ਫਿਕ ਕੇ ਰੰਗ ਹੋ ਖਾਸੇ ਆ ਗਏ ਜੀ ਹੁਣ।
ਹਾਂਜੀ।
ਕੋਈ ਫਿੱਕਾ ਮੈਂਦੀਆ ਜੇਆ ਆ ਗੇਆ, ਕੋਈ ਫਰੋਜੀਏ ਚ ਆ ਗੇਆ। ਕੋਈ ਸੁਰਮੇ ਰੰਗੇ ਜੇ ਚ ਆ ਗੇਆ।
ਅੱਛੇਯਾ ਜੀ।
ਹਾਂ ਆ
ਅੱਛਾ, ਫੇਰ ਓਕੇ ਜੀ। ਤੁਸੀਂ ਬੋਤ ਸੋਣੇ ਕੱਲਰ ਚੂਯਜ ਕਰਦੇ ਫੇਰ ਤਾ ਜੀ। ਫੇਰ ਤੁਸੀਂ, ਸੂਟ ਹਲਕੇ-ਹਲਕੇ ਕਲਰਾਂ ਦੇ ਆਂ ਸੂਟਾਂ ਤੇ ਜੀ ਫੇਰ ਤੁਸੀਂ ਲੈਸਾਂ ਵਗੈਰਾ ਵੀ ਲਗਾਓਨੇ ਆ ਜੀ।
ਹਾਂਜੀ। ਜੇੜੇ ਬੇਯਾ ਸਾਦੀਆਂ ਵਾਲੇ ਹੁੰਦੇ ਨੇ ਜੀ, ਹੈਵੀ ਸੂਟ ਹੁੰਦੇ ਨੇ ਓਨਾਂ ਤੇ ਤਾਂ ਨਈ ਲਗਾਈ ਜੀ ਕਦੇ। ਬੀ ਜੇੜੇ ਆ ਆਪਣੇ ਹੁਣ ਘਰ ਪਾਓਣ ਆਲੇ਼ ਕੋਟਨ ਦੇ ਹੁੰਦੇ ਨੇ ਓ ਪੈਲਾਂ ਤਾਂ ਲਾਈ ਤੀ ਜੀ, ਐਤਕੀ ਨੀ ਲਾਈ ਜੀ ਓਹ।
ਅੱਛੇਯਾ ਜੀ, ਅੱਛਾ ਜੀ, ਅੱਛਾ ਜੀ।
ਜਿਮੇਂ ਕੈ ਦੰਦੇ ਨੇ ਵੀ ਹੋਣ ਰਵਾਜ ਖਤਮ ਹੋ ਗੇਆ। ਹਾਂਜੀ, ਵੀ ਜੇੜੇ ਹੋਣ ਐਤਕੀ ਨਮੇ ਬਣਾਏ ਨੇ ਏਨਾ ਤੇ ਤਾ ਨਈ ਲਾਈ।
ਅੱਛਾ ਜੀ।
ਅਸੀ ਪੈਲਾਂ ਪਿੱਛੇ ਬਣਾਏ ਤੇ, ਓਨਾਂ ਤੇ ਸਾਰੇਆਂ ਤੇ ਬਸ ਲੇੜਾਂ, ਲੇੜਾਂ ਤੇ ਲਾਈ ਦੀ ਜੀ ਜਿਆ ਲਾਈ ਅਸੀਂ।
ਅੱਛੇਯਾ ਜੀ।
ਹੂੰ ਮ ਕੇਓਂ ਕੁੜੀਆਂ ਕੱਤਰੀਆਂ ਬੀ ਗਲਾਮ ਐ ਤੇ ਗਲੇਆਂ ਤੇ ਲਾ ਲਾਦੀਆਂ ਸੀ ਨੀਚੇ ਕੱਟ ਪਾ ਕੇ ਲਾ ਲਾਉਂਨੀਆਂ ਸੀ।
ਹਾਂਜੀ।
ਬੀ ਏਹ ਐਦਾ ਨੀ ਅਸੀਂ ਕਦੇ ਪਾਏਆ ਹੈਗਾ, ਹਾਂ ਬੀ ਬਸ ਅਸੀਂ ਚਾਕਾਂ, ਚਾਕਾਂ ਤੇ ਈ ਲਾਓਨੇ ਆਂ ਜੀ।
ਅੱਛਾ ਜੀ।
ਹਾਂਜੀ।
ਅੱਛਾ ਜੀ। ਤੁਸੀ ਹਰ ਇੱਕ ਚੀਜ਼ ਦੇ ਵਿੱਚ ਲਾਈਟ ਕੱਲਰ ਹੀ ਵਰਤਦੇ ਓ ਜੀ? ਜਿਵੇਂ ਆਪਣੇ ਨੇਲ ਪੇਟਾਂ ਹੋ ਗਿਆਂ, ਲਿਪਸਟਿਕ ਹੋ ਗੀ ਜੀ।
ਏ ਤਾ ਜੀ ਕਦੇ ਹਾਂਜੀ, ਜਿਵੇ ਪਲਿਸਕਟ ਹੋ ਗਈ ਏ ਫਿੱਕੀ ਵਾਲੀ਼ ਜੀ ਜੀਮੀ।
ਹਾਂਜੀ
ਤੇ ਹੁਣ ਤਾਂ ਕਦੇ ਲਾਈ ਨੀ ਜੀ ਅਸੀ ਨੇ
ਅੱਛਾ ਜੀ।
ਆਪਾਂ ਨੇ ਅੰਬ੍ਰਤ ਸਾਕ ਰੱਖੇਆ, ਨਾ ਆਪਾ ਨੇ ਕਦੇ ਨੌਪਾਲਸ ਲਾਈ ਐ
ਅੱਛੇਯਾ ਜੀ।
ਹਾਂ, ਬੀ ਨਾ, ਕਦੀ ਆਪਾਂ ਮੇਕਅੱਪ ਕਰੇਆ
ਅੱਛਾ ਜੀ।
ਕੈਂਦੇ ਨੇ ਬੀ ਜੇ, ਵ ਅ ਆਪਾਂਂ ਗਾਤਰਾ ਪਾ ਲੀਏ ਵੀ ਫੇਰ ਆਪਾਂ ਨੂੰ ਪਾਪ ਲੱਗਦੈ।
ਅੱਛੇਯਾ ਜੀ।
ਅਪ ਕਰਨ ਦਾ।
ਅੱਛੇਯਾ ਜੀ।
ਕਦੇ ਕੀਤਾ ਈ ਨੀ ਅਸੀਂ ਨੇ।
ਅੱਛਾ ਜੀ। ਠੀਕ
ਪੈਲਾਂ ਬੀ ਅਸੀ ਘੱਟ ਕਰਦੇ ਸੀ।
ਅੱਛਯਾ ਜੀ।
ਕੀ ਕੈਣਾ ਬੀ, ਹੋਣ ਆਪਾਂ ਨੂੰ ਕੋਈ ਮੈਲ ਜਾ ਗੀ।
ਅੱਛਯਾ ਜੀ।
ਕਰ ਲਾਂਦੇ ਸੀ, ਬੀ ਐਂ ਡੇਲੀ ਨੀ ਕਰਦੇ ਸੀ।
ਅੱਛਯਾ ਜੀ। ਜਿਵੇਂ, ਅੱਜ- ਕੱਲ ਜੀ, ਇੱਕ ਕ੍ਰੀਮ ਕੱਲਰ ਆ ਅ ਮੋਟੇ, ਮੋਟੇ ਫਲਾਵਰਾਂ ਆਲਾ਼ ਸੂਟ, ਬੂਟੀਆਂ ਆਲੀ਼ ਸਲਵਾਰ ਚੱਲੀ ਸੀ
ਹਾਂਜੀ, ਹਾਂਜੀ ਨਾ ਜੀ ਓ ਵਾਲਾ ਨੀ ਲੇਆ ਅਸੀ ਨੇ।
ਅੱਛਯਾ ਜੀ। ਬਾਕੀ ਤੁਸੀ ਸਾਰੇ ਸੂਟ ਲਾਈਟ ਕੱਲਰ ਦੇ ਹੀ ਪਾ ਰੇ ਓਜੀ।
ਹਾਂਜੀ, ਹਾਂ।
ਬਸ ਓਨੂੰ
ਹਾਂਜੀ ਹਾਂ, ਅਸੀਂ ਗੂੜਾ ਕਦੇ ਵੀ ਨਈ। ਪਾਏਆ ਜੀ, ਪੈਲੇ ਦਿਨ ਏ ਨਈ ਮੈਨੂੰ ਸ਼ੌਕ ਹੈਗਾ ਸੀ। ਗੂੜੇ ਕਲਰ ਪੌਣ ਦਾ।
ਅੱਛਯਾ ਜੀ। ਹਾਂਜੀ, ਅੱਛਾ। ਜਿਮੇਂ ਕਿ ਆਪਾਂ ਨੂੰ ਪਿੰਕ ਕਲਰ ਹੋ ਗੇਆ ਲਾਈਟ ਕਰੀਮ ਹੋ ਗਿਆ, ਗ੍ਰੇ ਹੋ ਗਿਆ, ਬਰਾਊਨ ਹੋ ਗਿਆ, ਪੀਚ ਹੋ ਗਿਆ।
ਹਾਂਜੀ ਹਾਂ, ਹਾਂਜੀ ਹਾਂ, ਏ ਕਲਰ ਆਪਾਂ ਸਾਰੇ ਪਾ ਲੈਣੇ। ਪੀਚ ਵੀ ਪਾ ਲੈਂਨੇ ਆਂ ਅਸੀ, ਬੀ ਜੀਮੇ ਆ ਤਾਂ, ਬਈ ਗੂੜੇ ਰੰਗਾਂ ਚ ਆ ਗੇਆ ਕੋਈ ਗੂੜਾ ਜਾਮਨੀ ਜੇ ਗੂੜਾ ਲਾਲ।
ਹਾਂਜੀ, ਹਾਂਜੀ।
ਕੁਲੀ ਹੋ ਗੇਆ
ਹਾਂਜੀ।
ਬੀ, ਐਦਾਂ ਦਾ ਕੱਲਰ ਨੀ ਕਦੇ ਵੀ ਆਪਾਂ ਨੇ ਪਾਏਆ।
ਅੱਛਯਾ ਜੀ।
ਜਿਵੇਂ ਕਿ, ਕਈ ਬਾਲੇ਼ ਪੀਲੇ਼, ਪੀਲੇ਼ ਪਾ ਲੈਂਦੇ ਨੇ।
ਹਾਂਜੀ।
ਅਸੀਂ ਓ ਵੀ ਨੀ ਕਦੇ ਪਾਏਆ ਜੀ।
ਅੱਛਯਾ ਜੀ, ਜਿਮੇਂ ਹੁਣ ਆਪਣਾ ਰਵਾਜ਼ ਚੱਲ ਰੇਆ ਤੀ ਜੀ ਤੋਤੇ ਰੰਗੇ ਰੰਗ ਦਾ ਤੁਸੀ ਨੀ ਪਾਏਆ ਓ ਆਲਾ਼ ਜੀ।
ਨਾ ਜੀ, ਅਸੀਂ ਨੇ ਨੀ ਪਾਯਾ।
ਬ ਤੁਸੀਂ ਤਾਂ ਫੇਰ ਹਲਕੇ ਫੁਲਕੇ
ਹਾਂਜੀ ਫਿਕੇ, ਫਿਕੇ ਕੱਲਰ ਪਾਓਨੇ ਅਸੀਂ।
ਹਾਂਜੀ, ਬੈਸੇ ਜੀ ਆਪਾਂ ਜਿਮੇਂ ਮੌਸਮ ਦੇ ਅਕੋਡਿੰਗ ਦੇਖੀਏ ਜਿਵੇਂ ਬੋਤ ਜਾਦਾ ਗਰਮੀ ਪੈ ਰੀ ਐ, ਟੈਂਪਰੇਚਰ ਬੋਤ ਜਾਦਾ ਵੱਦ ਰੇਯਾ ਓਸ ਸਾਬ ਨਾਲ ਤਾਂ ਜੀ, ਫਿੱਕੇ ਜੇ ਲਾਈਟ ਜੇ ਕਲਰ ਈ ਸੋਣੇ ਲੱਗ
ਹਾਂਜੀ ਹਾਂ, ਹੁਣ ਹਰੇ ਕੀ ਐਮੇ ਜੀ। ਪੌਣ ਲੱਗ ਗੇ ਜੀ, ਗੂੜੇ ਵਾਲੇ ਤਾਂ ਕੋਈ ਨੀਂ ਪੌਂਦਾ ਹੈਗਾ।
ਹਾਂਜੀ।
ਕੇਓਂ ਓ, ਸਾਰਦੀਆਂ ਦੇ ਬਿਚ ਤਾਂ ਚੱਲ ਜਾਂਦੇ ਨੇ ਜੀ।
ਹਾਂਜੀ।
ਬੀ ਓਹ, ਗਰਮੀਆਂ ਦੇ ਵੀਚ ਨਈ ਚੱਲਦੇ ਹੈਗੇ।
ਹਾਂਜੀ, ਹਾਂ ਏ ਤਾਂ ਗੱਲ ਹੈਗੀ ਜਿਮੇ ਆਪਣੇ ਕੋਈ ਪ੍ਰੋਗਰਾਮ ਐ ਬੇਆ ਸਾ਼ਦੀ ਹੋ ਗਈ ਜੀ ਕੁਛ ਵੀ ਹੋ ਗੇਆ, ਜੇਕਰ ਅੱਜ-ਕੱਲ੍ਹ ਕੋਈ ਗਰਮੀ ਚ ਪ੍ਰੋਗਰਾਮ ਆਂਓਦਾ ਜੀ ਫੇਰ ਤੁਸੀਂ ਕਿਵੇਂ ਦੇ ਸ ਕਿਵੇਂ ਦਾ ਕਲਰ ਪਾਨੇ ਹੈ ਜੀ ਸੂਟ ਦਾ?
ਅਸੀ ਕੱਲਰ ਪੌਣੇ ਹੁੰਨੇਂ ਆ, ਵੀ ਜਿਮੇਂ ਜਮੀ ਫਿੱਕਾ ਜਾ ਹੋਵੇ ਹਾਲਕਾ ਜੇਯਾ ਸੂਟ ਹੋਵੇ ਹੋਵੇ ਜੀ, ਉੱਤੇ ਕੰਮ ਕਰੇਆ ਹੋਏਆ ਹੋਬੇ ਹਾਂਜੀ।
ਹਾਂਜੀ, ਕੇ ਅ ਬਸ ਤੁਸੀ ਤਾਂ ਲਾਈਟ ਹੀ ਪੌਨੇ ਹੋ, ਜੇ ਗਰਮੀ ਦਾ ਪ੍ਰੋਗਰਾਮ ਐ ਜੀ।
ਹਾਂਜੀ, ਹਾਂ।
ਹਾਂ, ਬੈਸੇ ਜੀ ਤੁਆਡੀ ਸ ਮਤਲਬ ਜੇੜੀ ਆਪਨੀ ਚੋਇਸ ਐ ਬੋਤ ਜੇਆਦਾ ਸੋਣੀ ਲੱਗੀ। ਮੈਨੂੰ ਕੀ ਤੁਸੀਂ ਲਾਈਟ ਕਲਰ ਚੂਜ਼ ਕਰ ਰਏ ਓ। ਟਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਹੈ। ਗਰਮੀ ਦੇ ਕਾਰਨ, ਡਾਰਕ ਕਲਰ ਪਾਈ ਬਹੁਤ ਔਟ ਲੱ ਲੱਗਣਗੇ। ਲਾਈਟ ਕਲਰਾਂ ਦੇ ਸੂਟ ਹੀ ਜਚਣਗੇ।
ਹਿਸਾਬ ਵੀ ਪਾਇਆ ਜਾਂਦਾ ਜੀ। ਕੱਪੜਾ ਲੀੜਾ।
ਹਾਂਜੀ, ਇਹ ਤਾਂ ਹੈਗਾ ਜੀ।
ਬੀ ਜੀਵੇ- ਜਿਵੇਂ, ਹੁਣ ਆਪਣੀ ਉ- ਉਮਰ ਹੁੰਦੀ ਹੈ। ਤਾਂ, ਉਸ ਹਿਸਾਬ ਨਾਲ ਕੱਪੜਾ ਪਾਉਂਦੇ ਆ।
ਹਾਂਜੀ।
ਕਿ, ਹੁਣ ਜੇ ਆਪਾਂ, ਵੀ ਕੁੜੀਆਂ ਆਲੇ ਸੂਟ ਸਵਾਈਏ। ਉਹ ਆਪਣੇ ਨਹੀਂ ਸੋਹਣੇ ਲੱਗਦੇ।
ਹਾਂਜੀ, ਹਾਂਜੀ।
ਬਣਵਾਈਏ। ਤੇ, ਜਦ ਉਮਰ ਦਾ ਫ਼ਰਕ ਪੈ ਜਾਂਦਾ। ਤੇ ਜੀ ਫੇਰ, ਤਾਂ ਆਪਾਂ ਨੂੰ ਸੈਂਪਲ ਸੂਟ, ਪਾਉਣ ਚ ਹੀ ਫਾਇਦਾ ਹੈ।
ਹਾਂਜੀ- ਹਾਂਜੀ, ਬਹੁਤ ਸੋਹਣੀ ਗੱਲ। ਕਰੀਏ ਸੋਨੇ ਜੀ। ਕਿ ਆਪਾਂ ਸਿੰਪਲ ਸੂਟ ਹੀ ਪਾਈਏ। ਏਜਡ ਦੇ ਹਿਸਾਬ ਨਾਲ ਹੀ ਕੰਮ ਕਰੀਏ। ਕਿਉਂਕਿ, ਜੇਕਰ ਜ਼ਿਆਦਾ ਆਪਾਂ ਛੋਟੀ ਉਮਰ ਹ। ਤਾਂ, ਤਾਂ ਆਪਾਂ ਕਿੱਦਾਂ ਦਾ ਵੀ ਸੂਟ ਪਾ ਸਕਦੇ ਹਾਂ ਲਾਈਟ ਵੀ ਪਾ ਸਕਦੇ ਹਾਂ। ਹਾਂ। ਡਾਰਕ ਵੀ, ਪਾ ਸਕਦੇ ਹਾਂ। ਜੇਕਰ ਆਪਾਂ ਮਤਲਬ, ਠੀਕ ਉਮਰ ਦੇ ਹਾਂ। ਤਾਂ ਕੱਪੜਾ ਵੀ ਠੀਕ ਜੇਆ ਹੀ ਸੋਣਾ ਲੱਗਦਾ ਐ।
ਹਾਂਜੀ ਹਾਂ, ਅਸੀ ਤਾਂ ਕਰਕੇ ਕਦੇ ਵੀ ਨੀ ਗੂ ਗੂੜਾ ਪਾਏਆ ਜੀ, ਕੁਸ ਪੈਲਾਂ ਤੋਂ ਵੀ ਨੀ ਪਾਏਆ ਜੀ ਅਸੀਂ ਨੇ।
ਅੱਛਾ ਜੀ। ਅੱਛਾ ਜੀ। ਅ ਮਤਲਬ ਸੋਬਰ- ਸੋਬਰ, ਜਿਹੇ ਕਲਰ ਪਾਉਣੇ ਹੋ। ਹਲਕੇ ਇਹ ਹਲਕੇ ਜੇ ਜੀ। ਅੱਛਾ। ਤੇ, ਹੋਰ ਵਧੀਆ ਜੀ?
ਹਾਂਜੀ, ਵਧੀਆ, ਠੀਕ- ਠਾਕ ਜੀ। ਹਾਂ, ਓਕੇ।
ਜਿਵੇਂ ਮਤਲਬ, ਆਪਾਂ, ਕੋਈ ਗ੍ਰੇ ਕਲਰ ਦਾ ਸੂਟ ਸਟਿਚ ਕਰਾਈਏ। ਤੁਸੀਂ, ਲਾਈਕ ਕਰੇਂਗੇ ਪਾਉਣਾ ਜੀ। ਜਿਵੇਂ ਆਪਾਂ ਫਿਕਾ ਜਾ, ਸੁਰਮੇ ਰੰਗਾ ਜਾ ਸੂਟ ਪਾ ਸਕਦੇ ਹੋ? ਤੁਸੀਂ ਜੀ। ਅੱਛਾ, ਜੀ। ਬਸ ਤੁਸੀਂ ਹਲਕੇ ਕਲਰ ਹੀ, ਬੱਦਲ- ਲਾਈਕ ਕਰਦੇਓ। ਜਿਵੇਂ ਅੱਜ ਕੱਲ, ਚੱਲ ਰਹੇ ਨੇ ਜਿਵੇਂ ਤੋਤੇ ਰੰਗ। ਗਾ ਹੋ ਗਿਆ, ਜਾਮਨੀ ਹੋ ਗਿਆ, ਹਰਾ ਹੋ ਗਿਆ, ਹੋ ਗਿਆ, ਲਾਲ ਹੋ ਗਿਆ, ਪੀਲਾ ਹੋ ਗਿਆ ਐਵੇਂ ਦੇ ਨੀ ਤੁਸੀਂ ਪਾਉਂਦੇ।
ਨਾ। ਐਵੇਂ ਦੇ ਨਹੀਂ, ਅਸੀਂ ਨੇ ਕਦੇ ਪਾਏ।
ਅੱਛਾ ਜੀ, ਬਸ ਸੋਹਣੇ- ਸੋਹਣੇ ਜੇ ਹੈਨਾ, ਜੀ।
ਹਾਂਜੀ, ਹਾਂ।
ਵਧੀਆ ਗੱਲ ਹੈ, ਜੀ। ਤੁਸੀਂ ਬਹੁਤ ਸੋਹਣੇ ਕੱਪੜੇ ਚੁਆਇਸ ਕਰਦੇ ਹੋ। ਸੋਹਣੇ- ਸੋਹਣੇ ਰੰਗ ਚੋਇਸ ਕਰਦੇ ਹੋ।
ਹਾਂਜੀ, ਹਾਂ।
ਅੱਛਾ ਜੀ। ਹੋਰ, ਓਕੇ ਜੀ।
ਹਾਂਜੀ, ਠੀਕ- ਠਾਕ। ਵਧੀਆ, ਓਕੇ ਜੀ। ਠੀਕ ਹੈ। ਜੀ, ਓਕੇ।